ਹੋਰ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ-ਚਾਲ ਐ?
ਵਧੀਆ, ਤੁਹੀ ਸੁਣਾਓ ਤੁਸੀ‌ ਠੀਕ ਹੋ?
ਹਾਂਜੀ-ਹਾਂਜੀ, ਵਧੀਆ ਜੀ।
ਹਾਂਜੀ, ਹੋਰ ਲੰਚ ਹੋਗਿਆ?
ਹਾਂਜੀ-ਹਾਂਜੀ ਲਾੰਚ ਹੋਗਿਆ ਜੀ।
ਹੋਰ ਕੀ ਕਰ ਰਹੇ ਸੀ?
ਹਾਂ, ਬਸ ਕੁਛ ਨੀ ਜੀ।
ਹਾਂ
ਬਸ, ਤੁਹਾਨੂੰ ਪਤਾ ਹੀ ਆ ਡੇਲੀ ਜਿਵੇਂ ਰੂਟੀਨ ਹੁੰਦੀ ਆ ਆਪਣੀ।
ਬਿਲਕੁਲ ਜੀ-ਬਿਲਕੁਲ, ਸਾਰਾ ਦਿਨ ਸਵੇਰੇ ਉੱਠੋ ਬੱਚਿਆਂ ਨੂੰ ਸਕੂਲ ਭੇਜੋ, ਉਹਨਾਂ ਦੇ ਟਿਫਨ ਤਿਆਰ ਕਰੋ। ਫਿਰ ਆਪਣਾ ਨਾਲ ਬ੍ਰੇਕਫਾਸਟ ਕਰੋ, ਬਸ ਇਹੀ ਰੂਟੀਨ ਸਾਰੀਆਂ।
ਹਾਂਜੀ-ਹਾਂਜੀ। ਬਸ ਫਿਰ ਜਦੋਂ ਬੱਚੇ ਆ ਜਾਂਦੇ ਨੇ, ਫਿਰ ਇਹਨਾਂ ਨੂੰ ਖਾਣਾ-ਖੁਣਾ ਖ਼ਿਲਾਕੇ, ਫੇਰ ਥੋੜ੍ਹੀ ਦੇਰ ਆਪਾ ਆਰਾਮ ਮੈ ਕਿਆ ਕਰਲੋ, ਰੈਸਟ ਕਰਲੋ।
ਹਾਂ, ਬਿਲ ਆ ਗਏ ਤੁਹਾਡੇ ਬੱਚੇ ਸਕੂਲੋ?
ਹਾਂਜੀ-ਹਾਂਜੀ।
ਅੱਛਾ।
ਹਾਂ ਮ, ਹੋਰ?
ਹੋਰ? ਹਾਂਜੀ ''ਮੈਂ ਤੇ ਹੁਨੇ ਨੂੰ ਛੋੜਕੇ ਆਈ ਆਂ। ਓ ਕੈਂਦਾ ਮੰਮਾ ਮੇਰੀ ਅੱਜ ਛੁੱਟੀ ਕਰਾਦੋ, ਹੁਨ ਟੈਸਟ ਸ਼ੁਰੂ ਐਂਂ। ਟਿਯੂਸ਼ਨ ਵਾਲੀ ਕੈਂਦੀ ਨਈ, ਛੁੱਟੀ ਨੀ ਕਰਵਾ
ਅੱਛਾ ਜੀ।
ਹਾਂ, ਫੇਰ ''ਮੈਂ ਕਿਆ ਏਕ ਘੰਟਾ ਪੱੜ ਆ।
ਹੂੰ, ਬੱਚੇ ਸਮਝਦੇ ਨੀ ਨਾ ਅਪਣੀ ਰੂਟੀਨ ਨੀ ਬਣਾਂਦੇ ਹੈਗੇ।
ਨਾ ਜੀ ਨਾ, ਓਨਾਂ ਨੂੰ ਬਸ ਏ ਐ, ਆਪਨੀ ਖੇਡ ਪਿਆਰੀ ਐ। ਯਾਂ ਟੀਵੀ ਦੇਖਾਲੋ, ਯਾ ਆਪਨੀ ਖੇਡ ਖਿਡਾਲੋ ਓਨਾਂ ਨੂੰ।
ਹਾਂਜੀ। ਹੋਰ ਤਾਡੇ ਕਿਵੇਂ ਚੱਲਦੇ ਹਾਂਜੀ ਜਾਂਦੇ ਨੇ ਤੇ ਹਜੇ ਟਾਈਮ ਹੋਯਾ ਨੀ ਐ।
ਅੱਛਾ ਜੀ।
ਹਾਂਜੀ। ਹੋਰ ਤੁਸੀ ਦੱਸੋ ਆਪਣੀ ਰੂਟੀਨ ਕਿਵੇਂ ਆ ਤਾਡੀ
ਬੱਸ ਸਵੇਰੇ ਉੱਟਦੇ ਆਂ। ਕੀ ਕੈਂਦੇ ਨੇ ਤਯੲਰ ਕਰੋ ਫੇਰ ਟਿਫਨ ਪੈਕ ਕਰੋ ਏਨੂੰ ਸਕੂਲ 'ਚ ਛੋੜਨ ਜਾਨੀ
ਫਿਰ ਧੋ ਆਨੇ ਆ। ਮੰਡੀ ਤੋ ਸਬਜ਼ੀ ਵਗੈਰਾ ਲੇ ਆਏ, ਫਰੂਟ ਲੇ ਆਏ। ਫਿਰ ਘਰ ਆ ਕੇ ਬ੍ਰੇਕਫਾਸਟ ਬਨਾਯਾ ਹਸਬੈਂਡ ਚਲੇ ਜਾਂਦੇ ਐ ਤੇ ਉਸ ਤੋ ਬਾਦ ਫਰੀ ਘੰ ਦੋ-ਤਿੰਨ ਘੰਟੇ ਫਰੀ ਫੇਰ ਦੁਪੈਰ ਦਾ ਸੋਚੋ ਕੀ ਬਨਾਣਾ।
ਹਾਂਜੀ-ਹਾਂਜੀ ਐਂਵੇ ਟਾਈਮ ਨਿਕਲ ਜਾਂਦਾ ਆਪਣਾ
ਹਾਂ ਬਸ ਫੇਰ ਐਨੇ 'ਚ ਇਦਾ ਟੈਮ ਮੇਰੇ ਬੇਟੇ ਦਾ ਟੈਮ ਹੋ ਜਾਂਦਾ ਸਕੂਲ ਲਿਯਾਨ ਦਾ ਓਨੂੰ ਲੈਨ ਚਲੇ ਜਾਨੇ ਆ।
ਹੂੰ।
ਹੂੰ ਸਾਰਾ ਦਿਨ ਪਤਾ ਈ ਨੀ ਚੱਲਦਾ ਨਿਕਲ ਜਾਂਦੈ ਔਰ ਜਿਸ ਦਿਨ ਘਾਰ ਹੋਨ ਬੱਚੇ ਉਸ ਦਿਨ ਤਾ ਬਿਲਕੁਲ ਟੈਮ ਦਾ ਪਤਾ ਈ ਨੀ ਚੱਲਦਾ ਨਾ ਬੈਠਨ ਦੀ ਫੁਰਸਤ ਮਿਲਦੀ ਏ।
ਹਾਂਜੀ ਫਿਰ ਏ ਕਦੇ ਕੈਂਦੇ ਨੇ ਕੀ ਬਨਾਨਾ ਕਦੀ ਕੀ ਖਾਣੇ ਏਨਾ 'ਚ ਈ ਟਾਈਮ ਲੰਘ ਜਾਂਦੈ। ਫੇਰ ਓਨਾ ਆਪਨੇ ਜਿਵੇਂ ਛੁੱਟੀ ਆਲੇ ਦਿਨ ਰੂਟੀਨ ਜੀ ਖ਼ਰਾਬ ਜੀ ਹੋ ਜਾਂਦੀ ਆ।
ਹਾਂ।
ਫੇਰ ਐਨਾਂ ਨੇ ਖੇਲਨਾ ਵੀ ਐ ਉਸ ਤੋਂ ਬਾਦ ਡਿਸ ਬਨਾ ਕੇ ਦੋ ਐਨਾ ਨੂੰ
ਹਾਂ। ਹਾਂਜੀ- ਹਾਂਜੀ ਅਸ
ਹੂੰ ਹੋਰ ਕੁਛ ਤੁਸੀ ਜਿੰਮ ਵਗੈਰਾ ਜੋਆਇਨ ਕੀਤਾ ਹੋਯਾ ਕੁਛ
ਨਈ ਜੀ ਟਾਈਮ ਈ ਨੀ ਲੱਗਦਾ ਬਸ
ਅੱਛਾ
ਹਾਂਜੀ।
ਤੁਸੀ ਸਾਰਾ ਦਿਨ ਫੇਰ ਕਿਵੇਂ ਰੂਟੀਨ ਐ ਤੁਆਡੀ
ਸਵੇਰੇ ਹਾਂਜੀ ਪੈਲਾਂ ਉੱਠੀ ਦੈ ਅਪਨਾ ਨਾ ਧੋਕੇ ਫੇਰ ਬੱਚਯਾਂ ਨੂੰ ਵੀ ਉਠਾਈਦੈ ਪੈਲੇ ਏ ਤਯਾਰ ਹੁੰਦੇ ਨੇ ਏਨਾਂ ਦਾ ਏਨਾਂ ਦਾ ਟਿਫਨ ਤਿਆਰ ਕਰਕੇ ਦੇ ਦਿੰਦੇ ਹੁੰਣੇ ਆਂ।
ਹੂੰ
ਹੂੰ ਉਸ ਤੋਂ ਬਾਅਦ ਘਰ ਦੇ ਕੰਮਾਂ 'ਚ ਨਿਕਲ ਜਾਂਦਾ ਟਾਈਮ
ਹਾਂ।
ਥੋੜ੍ਹੀ ਦੇਰ ਬੈਠੀ ਦਾ ਰੈਸਟ ਕਰੀ ਦਾੂੰ ਇਨਾ ਦੇ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਂਦਾ।
ਹਾਂਜੀ-ਹਾਂਜੀ
ਆਹ।
ਹੁਣ ਸ਼ਾਮੀ ਇਹ ਆਪਣੇ, ਟਿਊਸ਼ਨ ਜਾਣਗੇ। ਤੇ ਫਿਰ ਜਦੋਂ ਮੈਂ ਆਪਣੇ ਤਿਆਰੀ ਕਰੂੰਗੀ ਜ ਹਾਲਤ ਦੇ ਖਾਣੇ ਦੀ।
ਹਾਂ। ਟਿਊਸ਼ਨ ਦਾ
ਹੈਲੋ।
ਬਾਅਦ ਇਹਨਾਂ ਨੂੰ ਭੈਣਜੀ ਹਾਂਜੀ ਆ ਰਹੀ ਆਵਾਜ਼
ਸਾਡੀ ਆਵਾਜ਼ ਘੱਟ
ਹੈਲੋ। ਹੁ ਨਾਰੀ ਹੈ ਹਾਂਜੀ। ਮੈਂ ਕਿਹਾ ਫੇਰ ਮੈਂ ਕਿਹਾ, ਫੇਰ ਇਹ ਟਿਊਸ਼ਨ ਤੋਂ ਆਉਂਦੇ ਨੇ ਬੱਚੇ ਫੇਰ। ਇਹਨਾਂ ਨੂੰ ਫ, ਲੱਗ ਜਾਂਦੀ ਹੈ।
ਹਾਂਜੀ। ਫਿਰ ਇਹਨਾਂ ਨੂੰ ਫੇਰ ਕੁਛ ਨਾ ਕੁਛ ਚਾਹੀਦਾ ਹੈ।
ਹਾਂ, ਕਹਿੰਦੇ ਪੈਸੇ ਦਿਓ ਚੀਜ਼ ਲੈ ਖਾਈਏ
ਹਾਂਜੀ।
ਹਮ।
ਅਤੇ ਸਮਝਦੇ ਨਹੀਂ ਹੈ ਬੱਚੇ ਕਿ ਹਾਂ ਇਹ ਗਲਤ ਚੀਜ਼ ਹੈ।
ਹਾਂਜੀ।
ਤੇ ਇਹ ਆ ਕਿ ਆਪਣੇ ਇਹਨਾਂ ਨੂੰ ਵੀ ਰੂਟੀਨ ਬਣਾਉਣੀ ਚਾਹੀਦੀ ਹੈ। ਪਰ ਨਹੀਂ ਬੱਚੇ ਨੀ ਸਮਝਦੇ ਨੀ ਹੈਗੇ।
ਨਾ ਜੀ। ਬਿਲਕੁਲ ਵੀ ਨਹੀਂ ਸਮਝਦੇ ਬੱਚੇ ਦੇ।
ਹਾਂਜੀ।
ਹਮ। ਫਿਰ ਬਾਹ ਸ਼ਾਮ ਨੂੰ ਜਾਂਦੇ ਹੋ ਨਾ ਬੱਚਿਆਂ ਨੂੰ ਲੈ ਕੇ ਕਿੱਥੇ ਵੋਕ ਵਗੈਰਾ ਤੇ
ਹਾਂਜੀ। ਬੱਚੇ ਫਿਰ ਜਾਂਦੇ ਨੇ ਪਾਰਕ ਤੇ ਆਪਣਾ ਖੇੜ ਲੈਂਦੇ ਨੇ ਫਿਰ ਮੈਂ ਸੈਰ ਕਰ ਲੈਂਦੀ ਹੁੰਦੀ ਹਾਂ।
ਅੱਛਾ-ਅੱਛਾ
ਹਾਂਜੀ।
ਠੀਕ ਹੈ। ਥੋੜ੍ਹੀ ਦੇਰ ਬਾਹਰ ਵੀ ਨਿਕਲਣਾ ਚਾਹੀਦਾ ਹਾਂ-ਹਾਂ।
ਹਮ।
ਹੋਰ ਦੱਸੋ ਤੁਸੀਂ ਸ਼ੋਪਿੰਗ ਵਗੈਰਾ ਕਿ ਇੱਥੋਂ ਕਰਦੇ ਹੋ, ਫਲਾਈਨ ਕਰਦੇ ਹੋ ਕਿ ਔਨਲਾਈਨ ਕਰਦੇ ਹੋ।
ਜ਼ਿਆਦਾਤਰ ਤਾਂ ਦੇਖੋ ਓਨਲਾਈਨ ਸਬਦਿਆ ਕਿਉਕਿ ਟਾਈਮ ਹੁੰਦਾ ਨੀ ਹੈ।
ਹਾਂ।
ਅਤੇ ਫਿਰ ਇਹ ਹੈ ਕਿ ਟਾਈਮ ਥੋੜ੍ਹਾ ਬਚ ਵੀ ਜਾਂਦਾ ਜੇ ਔਨਲਾਈਨ ਆਪਾਂ ਸ਼ੋਪਿੰਗ ਕਰਦੇ ਹਾਂ।
ਹਮ ਪਰ ਓਨਲਾਈਨ ਵੀ ਸ਼ੋਪ ਅਗਰ ਅੱਛੀ ਐਪ ਤੋਂ ਕਰ ਰਹੇ ਹਾਂ ਫੇਰ ਤੇ ਸਮਾਨ ਅੱਛਾ ਆਏਗਾ।
ਹਾਂਜੀ।
ਅਗਰ ਥੋੜ੍ਹੀ ਆਪਾਂ ਲੋ ਐਪਤੋਂ ਕਰ ਰਹੇ ਹਾਂ, ਫਿਰ ਉਹ ਉਹਨਾਂ ਦਾ ਸਮਾ ਦਿਖਾਉਂਦੇ ਤਾਂ। ਪਿਕ ਚ ਬਹੁਤ ਅੱਛਾ ਨੇ, ਪਰ ਉਹ ਜਦੋਂ ਘਰ ਆਉਂਦਾ ਫਿਰ ਉਹ ਕੁਛ ਹੋਰ ਹੀ ਨਿਕਲਦਾ
ਹਾਂਜੀ ਹਾਂਜੀ ਨੀਚੇ ਜਿਵੇਂ ਰਿਵਿਊ ਦਿੱਤੇ ਹੁੰਦੇ ਨੇ ਲੋਕਾਂ ਦੇ ਉਹਨਾਂ ਤੋਂ ਦੇਖ ਕੇ ਮੰਗਾਓ ਤਾਂ ਠੀਕ ਰਹਿੰਦਾ।
ਨਹੀਂ ਦੀ ਮੈਂ ਤੁਹਾਨੂੰ ਦੱਸਦੀ ਆ। ਮੈਂ ਹੁਣ ਪਿੱਛੇ ਮੰਗਵਾਇਆ ਸੀ। ਔਨਲਾਈਨ ਈ। ਤੇ ਪਿਕ ਵੀ ਬਹੁਤ ਅੱਛੀ ਸੀ, ਨੀਚੇ ਰਿਵਿਊਜ਼ ਪੜ੍ਹੇ ਉਹ ਵੀ ਅੱਛੇ ਸੀ। ਤੇ ਮੈਂ ਸਾਈਜ਼ ਮੰਗਵਾਆ ਐਲ ਕਿਉਂਕਿ ਮੈਨੂੰ ਆਉਂਦਾ ਸਾਈਜ਼ ਐਲ ਏ। ਉਹ ਘਰ ਆਇਯਾ ਤੇ ਉਹ ਐਲ ਸਾਈਜ਼ ਆਇਆ ਹੀ ਨਹੀ। ਔਰ ਜਿਹੜਾ ਕਲਰ ਅਸੀਂ ਬ ਡਿਸਾਈਡ ਕੀਤਾ ਸੀ ਮੈਂ, ਬਈ ਇਹ ਕਲਰ ਆਣਾ ਓ ਕਲਰ ਵੀ ਚੇਂਜ
ਹਾਂ
ਕਲਰ, ਕਲਰ ਦਾ ਵੀ ਫ਼ਰਕ ਆ ਗਿਆ। ਉਸ ਤੋਂ ਬਾਅਦ ਰਿਟਰਨ ਪਾਈ, ਐਕਸਲ ਮੰਗਵਾਇਆ ਉਹਦੇ ਵਿੱਚ ਕੀ ਕਹਿੰਦੇ ਨੇ ਇਹਨਾਂ ਨੇ ਇਕੱਲਾ ਅਹ ਉਹ ਕੁੜਤਾ ਭੇਜਤਾ ਨੀਚੇ ਲੋਅਰ ਅ ਪਜਾਮਾ ਭੇਜਿਆ ਹੀ ਨਹੀ।
ਅੱਛਾ ਹੁਣ ਕੰਪਲੇਂਟ ਕਰ ਦੇਣੀ ਸੀ ਉਹਦੇ ਤੇ
ਹਾਂ ਕੀਤੀ ਸੀ। ਤੇ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਅਸੀਂ ਬਈ ਬਈ ਪੈਸੇ ਵਾਪਸ ਆਉਣ ਇਹਨਾਂ ਨੇ ਤਾਂ ਕੀ ਕੀਤਾ ਸਾਡਾ, ਅ ਮੇਰੇ ਕੋਲ ਲੈ ਤੇ ਗਏ ਪੈਸੇ ਫੇਰ ਵੀ ਨਹੀਂ ਭੇਜੇ
ਹਮ ਕਈ ਇਹੋ ਜਿਆਂ ਲੋਕਲ ਐਪਸ ਨੇ ਹਾਂਜੀ ਹੀ ਕਰਦੀ ਆ ਫਰੋਡ ਕਰਦੇ ਨੇ
ਨਹੀਂ ਅੱਛੀ ਐਪ ਤੋਂ ਮੰਗਵਾਇਆ ਸੀ।
ਅੱਛਾ ਅੱਛਾ ਜੀ।
ਹਾਂ
ਨਹੀਂ ਐਪ ਹਾਂਜੀ।
ਹਾਂਜੀ ਇੰਸਟਾ ਚਲਾਓ ਤੇ ਇੰਸਟਾ ਤੇ ਦਿਖਾਉਂਦੇ ਬਹੁਤ ਨੇ ਪਰ ਉਹਦੇ ਵਿੱਚ ਫਰੋਡ ਬਹੁਤ ਹੁੰਦਾ।
ਹਾਂਜੀ
ਹਾਂ
ਇਹ ਤਾਂ ਹੈ।
ਹਮ
ਬਾਕੀ ਐਵੇਂ ਵਿਸ਼ਵਾਸ ਵੀ ਨਹੀਂ ਕੀਤਾ ਜਾਂਦਾ ਜੀ ਕਿਸੇ ਤੇ।
ਬਿਲਕੁਲ ਜੀ
ਹਾਂਜੀ ਹਾਂਜੀ
ਹਮ ਪਤਾ ਨੀ ਹੈ ਨਾ ਥੋੜਾ ਬ ਕਿਹੜਾ ਪ੍ਰੋਡਕਟ ਅੱਛਾ ਹੈ ਥੋਸੰਡ ਤੋਂ ਉਪਰ ਉਪਰ ਮੰਗਾਓ ਫੇਰ ਤੇ ਅੱਛਾ ਸਮਾਨ ਆਉਂਦਾ, ਅਗਰ ਉਸ ਤੋਂ ਥੱਲੇ ਮੰਗਵਾਓ ਤੇ ਥੋੜਾ ਫੇਰ ਉਹ ਸਹੀ ਨਹੀ ਹੁੰਦਾ।
ਹਾਂਜੀ ਹਾਂਜੀ, ਡਿਲੀਵਰੀ ਚਾਰਜਿਸ ਵੀ ਫਿਰ ਪਾ ਦਿੰਦੇ ਨੇ ਨਾ।
ਹਾਂ
ਉਹਦੇ ਵੀ ਖਾਂਦੇ ਨੇ
ਹਾਂ
ਮੈਂ ਤਾਂ ਜ਼ਿਆਦਾਤਰ ਤਾਂ ਓਨਲਾਈਨ ਹੀ ਕਰ ਲੈਂਦੀ ਹੁੰਦੀ ਹਾਂ ਸ਼ੋਪਿੰਗ ਜੀ ਹਾਂ ਚਲੋ ਵਧੀਆ ਆ ਜਾਂਦਾ ਸਮਾਨ
ਹਾਂ
ਅਫਲਾਈਨ ਵੀ ਕਰ ਲਈਦਾ ਇਹ ਹੈ ਕਿ ਅਫਲਾਈਨ ਹੁਣ ਜਿਵੇਂ ਆਪਾਂ ਨੇ ਕੋਈ ਵੀ ਚੀਜ਼ ਲੈਣੀ ਹੈ ਆਪ ਸਾਹਮਣੇ ਦੇਖ ਕੇ ਫਿਰ ਚੱਲ ਬੰਦਾ ਟਰਾਈ ਵੀ ਕਰਦਾ ਹੈ। ਵਧੀਆ ਵੀ ਮਿਲ ਜਾਂਦੀ ਆ। ਇਹ ਹੈ ਕਿ ਜਿਹੜੀ ਓਨਲਾਈਨ ਔਫਲਾਈਨ ਹੈ ਮਹਿੰਗੇ ਹੁੰਦੇ ਆ ਥੋੜੇ, ! ਓਨਲਾਈਨ ਤੇ ਥੋੜੇ ਔਫਰ ਚੱਲਦੇ ਹੁੰਦੇ ਨੇ! ਹੈਲੋ! ਹੈਲੋ
ਹਾਂਜੀ ਆ ਰਹੀ ਹੈ ਆਵਾਜ਼?
ਹੈਲੋ
ਹਾਂਜੀ ਹਾਂਜੀ ਆ ਰਹੀ ਐ ਆਵਾਜ਼?
ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਬੰਦ ਹੋ ਜਾਂਦੀ ਹੈ ਵਿਚ,,
ਹਾਂ ਪਤਾ ਨੀ ਇੱਕੋ ਦਮ ਬੰਦ ਹੋ ਗਈ ਸੀ ਅਵਾਜ਼!
ਮੈਂ ਉਹੀ ਉਹ ਗੱਲ ਕਰ ਰਹੀ ਸੀ ਮੈਂ ਕਿਹਾ ਜਿਵੇਂ ਔਫਲਾਈਨ ਆਪਾਂ ਦੇਖ ਕੇ ਚੀਜ਼ ਲੈ ਲੈਂਦੇ ਹਾਂ ਟਰਾਈ ਕਰ ਲੈਂਦੇ ਹਾਂ ਨਾ!
ਫਿਰ ਥੋੜੀ ਇਹ ਆ ਕਿ ਵਧੀਆ ਵੀ ਮਿਲ ਜਾਂਦੀ ਹੈ! ਹਾਂ ਜ ਮਹਿੰਗੀ ਜ਼ਰੂਰ ਹੁੰਦੀ ਹੈ ਤੇ ਓਨਲਾਈਨ ਥੋੜੀ ਆਫ ਉਪਰ ਮਿਲ ਜਾਂਦੀ ਹੈ!
ਹਾਂਜੀ, !
ਐਵੇਂ ਟਾਈਮ ਲੰਘ ਜਾਂਦਾ ਜੀ ਰੂਟੀਨ ਕਦੇ ਕੰਮ ਕਰ ਲਿਆ ਕਦੇ ਕੀ ਕਦੇ ਕੀ
ਉਹ ਤੇ ਗੱਲ ਸਹੀ ਹੈ ਚਲੋ ਠੀਕ ਹੈ ਮੈਂ ਫੇਰ ਕਰਦੀ ਹੈ ਤੁਹਾਨੂੰ ਕਾਲ ਸਤਿ ਸ੍ਰੀ ਅਕਾਲ ਜੀ